ਹੈਲੋ
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਓ?
ਵਧੀਆ ਜੀ ਵਧੀਆ ਹੋਰ ਠੀਕ ਹੋ ਤੁਸੀਂ ਹੋਰ ਘਰੇ ਠੀਕ ਨੇ ਸਭ?
ਹਾਂਜੀ, ਹਾਂਜੀ ਸਾਰੇ ਠੀਕ ਨੇ ਤੁਹਾਡੇ ਕਿੱਦਾਂ?
ਸਾਰੇ ਵਧੀਆ ਜੀ ਵਧੀਆ ਚੜਦੀ ਕਲਾ ਹੋਰ ਕੀ ਕਰ ਰਹੇ ਸੀ।
ਕੁਛ ਨੀ ਬਸ ਥੋੜਾ ਕਿਚਨ ਦਾ ਕੰਮ ਨਿਪਟਾ ਕੇ ਹਟੀ ਸੀ।
ਅੱਛਾ ਜੀ, ਸਾਡੀ ਯਾਦ ਕਿਵੇਂ ਆ ਗਈ ਅੱਜ
ਬਸ ਓਵੀ ਮੈਂ ਸੋਚਿਆ ਚਲੋ। ਮਾੜੀ ਮੋਟੀ ਗੱਲਬਾਤ ਕਰ ਲਈਏ।
ਹੂੰ, ਚਲੋ ਕੋਈ ਚੱਕਰ ਨੀ
ਯਾਰ ਅੱਜ ਕੱਲ੍ਹ ਟੈਕਨੋਲੋਜੀ ਕਿੰਨੀ ਚੱਲਦੀ ਪਈ ਏ ਹਨਾ
ਬਹੁਤ ਜ਼ਿਆਦਾ ਚੱਲ ਰਹੀ ਆ ਬਹੁਤ ਜ਼ਿਆਦੇ ਯਰ, ਅੱਜ-ਕੱਲ ਸਭ ਦੇ ਹੱਥਾਂ ਚ ਟੈਕਨੋਲੋਜੀ ਆ ਸਾਰੇ ਬ ਬੱਚੇ, ਬੂੜੇ ਬਜ਼ੁਰਗ ਸਾਰੇ ਫੋਨ ਫੜੀ ਬੈਠੇ ਹਨ। ਟੈਕਨੋਲੋਜੀ ਹਰ ਇੱਕ ਬੰਦੇ ਕੋਲ ਹੈ ਹਰ ਇੱਕ ਚੀਜ਼ ਚ ਟੈਕਨੋਲੋਜੀ ਹੈ ਦੇਖੋ ਹੁਣ,
ਕਰਦਾ ਪਿਆ ਸੋਸ਼ਲ ਮੀਡੀਆ ਹਰ ਇਕ ਯੂਜ ਕਰਦਾ ਪਿਆ।
ਸਾਰੇ ਹੀ ਯੂਜ ਕਰ ਰਹੇ ਨੇ ਬੱਚੇ ਵੀ ਕਰ ਰਹੇ ਨੇ ਵੱਡੇ ਵੀ ਕਰ ਰਹੇ ਨੇ ਬਜ਼ੁਰਗ ਵੀ ਕਰ ਰਹੇ ਨੇ ਕੋਈ ਹਨਾ। ਟੈਕਨੋਲੋਜੀ, ਟੈਕਨੋਲੋਜੀ ਕਰਕੇ ਆਪਾ ਸਾਡੇ ਕੰਮ ਬਹੁਤ ਈਜ਼ੀ ਹੋ ਗਿਆ ਵੈਸੇ ਹਨਾ ਨਹੀ ਤਾਂ ਪਹਿਲੇ ਸਾਨੂੰ ਮਿਹਨਤ ਕਰਨੀ ਪੈਂਦੀ ਸੀ।
ਹਾਂ।
ਹਾਂ ਟੈਕਨੋਲੋਜੀ ਕਰਕੇ ਥੋਡੇ ਕੰਮ ਈਜ਼ੀ ਵੀ ਹੋ ਗਏ ਆ ਤੇ, ਸ਼ਾਇਦ ਥੋੜੇ ਨੁਕਸਾਨ, ਥੋਨੂੰ ਲੱਗਦਾ ਜ ਨੁਕਸਾਨ ਹੈ ਟੈਕਨੋਲਜੀ ਦਾ ਥੋੜ੍ਹਾ ਬਹੁਤਾ ਕਿ ਨਹੀਂ,
ਇਹ ਤੇ ਹੈਗਾ ਹੂੰ ਜਿੱਦਾਂ ਬੱਚਿਆਂ ਨੂੰ ਹੀ ਲੈਲੋ।
ਹਾਂ। ਬੱਚਿਆਂ ਨੂੰ ਹਾਂ ਸਹੀ ਗੱਲ ਹੈ ਐਡਿਕਸ਼ਨ ਕਰਕੇ ਸ਼ਾਇਦ ਥੋੜ੍ਹੀ ਹਨਾ ਲਤ ਲੱਗਦੀ ਹੋਣਾ ਐ ਸ਼ਨ ਕਰਕੇ,
ਪੂਰਾ ਦਿਨ ਭਾਵੇਂ ਫੋਨ ਦੇ ਦੋ,
ਸਹੀ ਗੱਲ ਐ ਜੀ।
ਪੂਰਾ ਦਿਨ ਲੈਪਟੋਪ ਦੇ ਦੋ ਟੀ ਵੀ ਦਿਖਾਲੋ।
ਟੀ ਵੀ ਦਿਖਾਲੋ ਹਾਂ, ਨੁਕਸਾਨ ਵੀ ਹੈ ਬੈਨੀਫਿਟ ਵੀ ਬਹੁਤ ਐ। ਸਹੀ ਗੱਲ ਹੈ ਜੀ ਬਿਲਕੁਲ ਨਾਲੇ ਬੈਨੀਫਿਟ ਵੀ ਬਹੁਤ ਹੈ ਵੈਸੇ। ਜਿਵੇਂ ਦੇਖਿਆ ਜੇ ਹਨਾ ਬੈਨੀਫਿਟ ਵੀ ਬਹੁਤ ਜ਼ਿਆਦਾ ਬੈਨੀਫਿਟ ਹੈ। ਤੁਸੀਂ ਘਰੇ ਬੈਠੇ ਸ਼ੋਪਿੰਗ ਕਰ ਸਕਦੇ ਹੋ ਜੇ ਤੁਸੀਂ ਜਾਣਾ ਕਿੱਥੇ ਲੋਕੇਸ਼ਨ ਤੇ ਥੋਨੂੰ ਰ ਪਤਾ ਨਹੀਂ ਪਤਾ ਉੱਥੇ ਦਾ ਤੁਸੀਂ ਮੈਂਪ ਔਨ ਕਰਕੇ ਜਾ ਸਕਦੇ ਹੋ ਹੈਨਾ, ਹਾਂ। ਜਿਵੇਂ ਤੁਸੀਂ ਪੇਮੈਂਟ ਵੀ ਕਰ ਸਕਦੇ ਹੋ ਔਨਲਾਈਨ ਕਿਸੇ ਨੂੰ ਵੀ ਘਰ ਬੈਠੇ, ਸ਼ੋਪਿੰਗ ਕਰ ਸਕਦੇ ਹੋ ਔਡਰ, ਫੂਡ ਔਡਰ ਕਰ ਸਕਦੇ ਹੋ ਹਨਾ। ਕਿੰਨੇ ਬੈਨੀਫਿਟ ਆ।
ਹਾਂ-ਹਾਂ।
ਹਾਂ ਜਿਵੇਂ ਬੰਦਾ ਦੂਰ ਬੈਠਿਆ ਕੋਈ ਆਊਟ ਔਫ ਕੰਟਰੀ ਬੈਠਿਆ ਕੋਈ ਹਨਾ, ਤੁਸੀਂ ਉਹਨੂੰ ਵੀਡੀਓ ਕਾਲ ਕਰਕੇ ਦੇਖ ਸਕਦੇ ਹੋ।
ਉਹਦੇ ਨਾਲ ਗੱਲਬਾਤ ਕਰ ਸਕਦੇ ਹਾਂ ਆਪਾਂ ਸਹੀ ਕਿਹਾ ਸਹੀ ਕਿਹਾ, ਪਤਾ ਨੀ ਸਾਲਾਂ ਸਾਲਾਂ ਬਾਅਦ ਵੇਟ ਕਰਨਾ ਪੈਂਦਾ।
ਸਹੀ ਗੱਲ ਹੈ ਹੁਣ ਟੈਕਨੋਲੋਜੀ ਕਰਕੇ ਆਪਾਂ ਦੂਰ ਬੈਠੇ ਬੰਦੇ ਨੂੰ ਵੀ ਆਪਾਂ ਵੀਡੀਓ ਕਲ ਤੇ ਗੱਲ ਕਰ ਸਕਦੇ ਹਾਂ ਹਨਾ। ਆਪਾਂ ਔਨਲਾਈਨ ਫਰੈਂਡ ਬਣਾ ਸਕਦੇ ਹਾਂ ਕਿੰਨੇ ਸਾਡੇ ਕੋਲ ਓਪਸ਼ਨ ਆ ਗਏ।
ਸਹੀ ਕਿਆ,
ਹਨਾ ਜੀ, ਹੂੰ ਦੇ ਕਿਹਾ ਜੀ ਬੈਨੀਫਿਟ ਬਹੁਤ ਹੈ ਨਾ ਟੈਕਨੋਲੋਜੀ ਦੇ,
ਹਾਂ ਸੋਸ਼ਲ ਮੀਡੀਆ ਬਹੁਤ, ਟਰੈਂਡ ਤੇ ਚੱਲਦਾ ਪਿਆ ਫਿਲਹਾਲ ਤੇ ਸੋਸ਼ਲ ਮੀਡੀਆ ਬਹੁਤ ਲੋਕੀ ਯੂਜ ਕਰਦੇ ਪਏ ਹੈ।
ਸਾਰੇ ਕਰ ਰਹੇ ਐ ਅੱਜ-ਕੱਲ ਜਿੰਨੇ ਵੀ ਹੈ ਹਨਾ। ਅਪਰੋਕਸੀਮੇਟਲੀ ਸਾਰੇ ਕਰ ਰਹੇ ਨੇ। ਹੂੰ,
ਲੋਕੀ ਇੰਜੋਏ ਕਰਦੇ ਪਏ ਆਪਣਾ ਟੈਲੈਂਟ ਦਿਖਾ ਰਹੇ ਐ।
ਹਾਂ।
ਹੋਰ ਲੋਕਾਂ ਨੂੰ ਇੰਟਰਟੇਨ ਕਰਦੇ ਪਏ ਐ,
ਐਂਟਰਟੇਨਮੈਂਟ ਕਰ ਰਹੇ ਨੇ ਕੋਈ ਸਿੱਖ ਰਿਹਾ ਕੋਈ ਐਜੂਕੇਸ਼ਨ ਲੈ ਰਿਹਾ ਟੈਕਨੋਲੋਜੀ ਤੋਂ ਹੈਨਾ।
ਸਈ ਕਿਆ ਸਈ ਕਿਆ।
ਕੀ ਹੋ ਗਿਆ ਬੜੇ
ਹਾਂ।
ਨਈ ਤਾਂ ਪੈਲੇ ਹੱਥਾਂ ਨਾਲ ਈ ਕੰਮ ਕਰਨਾ ਪੈਂਦਾ ਸੀ ਹੁਣ ਤਾਂ ਹੱਥਾਂ ਨਾਲ ਕੰਮ ਵੀ ਨੀ ਕਰਨਾ ਪੈ ਰਿਆ। ਜਿਵੇਂ ਟੈਕਨੋਲੋਜੀ ਦੇਖ ਲੋ ਵੋਸ਼ਿੰਗ ਮਸ਼ੀਨ ਵੀ ਟੈਕਨੋਲੋਜੀ ਹਿਸਾਬ ਨਾਲ ਹਨਾ।
ਹਾਂ।
ਵੋਸ਼ਿੰਗ ਮਸ਼ੀਨ ਹੋਗੀ ਆਪਣਾ ਹੋਰ ਕੋਈ ਟੈਕਨੋਲੋਜੀ ਆਪਣਾ ਐਲ ਸੀ ਡੀ ਹੋ ਗਿਆ ਆਪਾਂ ਏਂਟਟੇਂਨਮੈਂਟ ਲਈ ਮੂਵੀ ਦੇਖ ਸਕਣੇ ਆਂ ਮੂਵੀਜ਼ ਵੇਖ ਸਕਣੇ ਆਂ, ਆਪਾਂ ਗਾਣੇ ਸੁਣ ਸਕਣੇ ਆਂ ਹਨਾ।
ਸਈ ਕਿਆ।
ਵੀ ਕਿੰਨਾ ਬੈਨੀਫਿਟ ਐ ਟੈਕਨੋਲੋਜੀ ਕਰਕੇ।
ਹੂੰ।
ਥੋਂਨੂੰ ਕੀ ਲੱਗਦੈ ਵੀ ਟੈਕਨੋਲੋਜੀ ਤੋਂ ਪੈਲਾਂ ਲਾਈਫ ਵਧੀਆ ਸੀ ਜਾਂ ਹੁਣ ਵਧੀਆ ਹੈਗੀ ਐ?
ਮੈਨੂੰ ਤੇ ਹੁਣ ਵਾਲੀ ਲਾਈਫ ਈ ਵਧੀਆ ਲੱਗ
ਹੁਣ ਲਾਈਫ ਵਧੀਆ ਲੱਗਦੀ ਐ ਹੇਨਾ ਹੁਣ ਈਜ਼ੀ ਹੋਗੀ ਐ ਥੋੜੀ ਨਈ ਤਾਂ ਪੈਲੇ ਕਿੰਨਾ ਕੁੱਝ ਕਰਨਾ ਪੈਂਦਾ ਸੀ ਬੰਦੇ ਨੂੰ।
ਸਈ ਕਿਆ।
ਥੋੜ੍ਹਾ ਈਜ਼ੀ ਹੋ ਗਿਆ ਬੋਤ ਵਧੀਆ ਵੈਸੇ।
ਹੂੰ। ਹਰੇਕ ਇਨਸਾਨ ਲਈ ਈਜ਼ੀ ਹੋ ਗਿਆ ਬੱਚੇ-ਬੱਚੇ ਤੱਕ ਵੀ ਈਜ਼ੀ ਹੋ ਗਿਐ
ਹਾਂ ਬੱਚਿਆਂ ਵਾਸਤੇ ਵੀ ਕਿੰਨਾ ਈ
ਕਿੱਥੇ ਬੱਚਿਆਂ ਨੂੰ ਦੂਰ-ਦੂਰ ਟਿਊਸ਼ਨ ਛੱਡਣ ਜਾਨ ਜਾਣਾ ਪੈਂਦਾ ਸੀਗਾ ਸਕੂਲੋਂ ਐਕਸ ਕਲਾਸਿਸ ਲੈਣੀ ਪੈਂਦੀ ਸੀ ਹੁਣ ਬੱਚੇ ਔਨਲਾਈਨ ਈ ਪੜ੍ਹ ਲੈਂਦੇ ਐ।
ਔਨਲਾਈਨ ਹਾਂ ਘਰੇ ਬੈਠੇ ਆਪਣਾ ਪ ਪੜ੍ਹ ਸਕਦੇ ਆ ਵਧੀਆ ਹਨਾ ਬੱਚੇ ਵੀ।
ਸਈ ਕਿਆ।
ਓਨਲੈਂਨ ਕਲਾਸ ਆਪਾਂ ਲੈ ਸਕਣੇ ਆਂ
ਔਨਲਾਈਨ ਕਲਾਸਿਸ ਲੈ ਸਕਦੇ ਆਂ ਅਗਰ ਕੁਛ ਨਾ ਵੀ ਸਮਝ ਆਏ ਔਨਲਾਈਨ ਆਪਾਂ ਸਮਝ ਸਕਦੇ ਆਂ।
ਆਪਾਂ ਯੂਟਿਊਬ ਤੇ ਵੀ ਸਮਝ ਸਕਣੇ ਆਂ ਜੇ ਸਮਝ ਨੀ ਆ ਰਿਆ ਕੁੱਝ ਜਿਵੇਂ ਹੁਣ ਮੈਂ ਵੀ ਆਪਣੇ ਟਵੈਲਥ ਕਰ ਰਿਆ ਸੀ ਤੇ ਮੈਂ ਕੋਚਿੰਗ ਗਿਆ ਨੀ ਸੀ ਵੈਸੇ ਤੇ ਮੈਂ ਸਟੱਡੀ ਘਰੇ ਈ ਕੀ ਤੀ ਐ ਆਪਣਾ ਯੂਟਿਊਬ ਤੋਂ ਵੇਖਣਾ ਜੋ ਵੀ ਸੀ ਘਰ ਈ ਮੈਂ ਸਟੱਡੀ ਕਰਦਾ ਹੁੰਦਾ ਸੀ। ਯੂਟਿਊਬ ਤੋਂ ਮੈਂ ਬੜਾ ਸਿੱਖਿਆ ਵੈਸੇ।
ਅੱਛਾ-ਅੱਛਾ ਹਾਂ ਟੈਕਨੋਲੋਜੀ ਦਾ ਬੋਤ ਜਾਦਾ ਫੈਦੈ।
ਹੈ ਬੜਾ। ਹਾਂਜੀ-ਹਾਂਜੀ ਬਿਲਕੁਲ ਜੀ ਬਿਲਕੁਲ। ਬੋਤ ਬੈਨੀਫਿਟ ਐ ਜੀ ਬੋਤ ਜਾਦਾ ਥੋਨੂੰ ਕੀਂ ਲੱਗਦਾ ਨੁਕਸਾਨ ਕੀ ਐ ਵੈਸ ਤੇ ਹੋਰ
ਨੁਕਸਾਨ ਤੇ ਦੇਖੋ ਓਦੋ ਤੱਕ ਨੀ ਹੋਣਗੇ ਜਦ ਤੱਕ ਹਿਊਮਨ ਉਸ ਚੀਜ਼ ਨੂੰ ਗ਼ਲਤ ਚੀਜ਼ ਨਾ ਯੂਜ ਕਰੇ।
ਹਾਂ ਵੀ ਸਈ ਗੱਲ ਐ ਬਿਲਕੁੱਲ ਏ ਤਾਂ ਜਿਵੇਂ ਕਈ ਟੈਕਨੋਲੋਜੀ ਕਰਕੇ ਕਈ ਬੰਦੇ ਫਰੋਡ ਵੀ ਕਰਦੇ ਆ ਨਾ ਕਈਆਂ ਨਾਲ ਔਨਲੈਂਨ ਸਕੈਮਸ ਵੀ ਕਰਦੇ ਆ, ਫਰੋਡ ਵੀ ਕਰਦੇ ਆ, ਹਨਾ ਬਲੈਕਮੇਲ ਕਰਦੇ ਆ ਕਈ
ਸਈ ਕਿਆ।
ਹਾਂ ਸਈ ਗੱਲ ਐ। ਤੇ ਤੁਸੀਂ ਕਦੀ ਫੇਸ ਕੀਤਾ ਵੈਸੇ ਕੁੱਝ ਸਕੈਮ ਵਾਲਾ ਜਾਂ ਕੁੱਝ ਤੁਹਾਡੇ ਨਾਲ ਕੋਈ ਸਕੈਮ ਹੋਇਆ ਹੋਵੇ ਕਦੀ? ਫਰੋਡ ਵਾਲਾ ਕੰਮ ਹੋਯਾ ਏ
ਨਈ ਹਲੇ ਤੱਕ ਤਾ ਇਦਾ ਕੁਛ ਹੋਇਆ ਨੀ ਐ
ਚਲੋ ਕੋਈ ਨੀ ਹੋਏ ਵੀ ਨਾ ਅਗੋ ਮੈਂ ਕਹਿੰਨਾ ਵਾ
ਹਮ
ਹਾਂਜੀ ਹੋਰ ਦੱਸੋ ਕੋਈ ਨਵੀ ਤਾਜੀ
ਬਸ ਵਧੀਆ-ਵਧੀਆ ਕੁਛ ਨੀ ਅਬੀ ਕਿਚਨ ਦਾ ਕੰਮ ਨਿਪਟਾ ਕੇ ਹਟੀ ਸੀ ਦੱਸਿਆ ਸੀ ਤਾਨੂੰ
ਅੱਛਾ ਜੀ। ਚਲੋ ਵਧੀਆ ਜੀ ਵਧੀਆ
ਹਾਂ
ਮੈਂ ਸੁਣਿਆ ਵੀ ਤੁਹਾਡੇ ਫੇਵਰੇਟ ਹੈਗੇ ਆ ਛੋਲੇ ਬਟੂਰੇ ਸਈ ਗੱਲ ਏ
ਹਾਂਜੀ- ਹਾਂਜੀ
ਹਾਂਜੀ -ਹਾਂਜੀ, ਵਧੀਆ ਲੱਗਦ ਐ ਵੈਸੇ ਖਾਣ ਚ
ਹਮ
ਬਟ ਵਧੀਐ
ਤੇ ਥੋਹਡੀ ਹੋਰ ਕੀ ਐ ਡਿਸ਼ਿਜ਼ ਫੇਵਰੇਟ। ਵਧੀਆ ਹਾਂ ਜਿਵੇਂ ਥੋਹਡੇ ਰਿਲੇਟਿਵ ਹੈਂ ਤੁਆਡੇ ਔਹ ਬਣਾਉਂਦੇ ਆ ਵਧੀਆ ਹੈਨਾ। ਖਾਧੇ ਹੋਏ ਆ ਔਨਾਂ ਕੋਲ, ਔਨਾਂ ਕੋਲ ਖਾਧੇ ਹੋਏ ਆ ਮੈਂ। ਮੈਂ ਯ ਜਾਂਆਤਰ ਵੈਸੇ ਔਹਨਾਂ ਕੋਲ ਲੈਂਨਾ ਵਾਂ ਯਾਂ ਆਪਣਾ ਇੱਕ ਸਰਦਾਰ ਹੈਗਾ ਔਹਦੇ ਕੋਲ ਲੈਂਨਾ ਵਾਂ ਕਈ ਵਾਰੀ ਸਚ ਜਾਦਾਤਰ ਤਾਂ ਮੈਂ ਤੁਆਡੇ ਰਿਲੇਟਿਵ ਕੋਲ ਹੀ ਲਏ ਆ ਵਸੇ ਛੋਲੇ ਬਟੂਰੇ ਔਹਨਾਂ ਕੋਲ ਹੀ ਮੈਂ ਪ੍ਰੈਫਰ ਕਰਦਾ ਵੈਸੇ।
ਅੱਛਾ- ਅੱਛਾ
ਫਰ ਤਾ ਔਥੋ ਹੀ ਕਰਦਾ ਮੈ ਨਾਲੇ ਸਾਰੀ ਈ ਵਰਾਇਟੀ ਐ ਨਾ ਔਥੇ ਕੜੀ ਵੀ ਰੱਖਦੇ ਆ ਔਹ
ਹਾਂ -ਹਾਂ ਸਭ ਕੁਛ ਹੈ ਹਮ ਤੂਂ ਸੋਸ਼ਲ ਮੀਡੀਆ ਯੂਸ ਕਰਦੈ?
ਹਾਂਜੀ
ਸੋਸ਼ਲ ਮੀਡੀਆ ਵਗੈਰਾ ਯੂਜ ਕਰਦਾਂ
ਹਾਂਜੀ ਮੈਂ ਕਰਦਾ ਜੀ ਬਿਲਕੁਲ ਕਰਦਾ ਵਾਂ ਸੋਸ਼ਲ ਮੀਡੀਆ। ਹਾਂਜੀ, ਮੈਂ ਸਾਰਾ ਕਰਦਾ ਵਾਂ ਇੰਸਟਾਗ੍ਰਾਮ ਜਿੰਨੇ ਵੀ ਪਲੇਟਫੋਮ ਐ।
ਤੇ ਰੀਲਸ ਵਗੈਰਾ ਅਪਲੋਡ ਕਰਨ ਦਾ ਕੋਈ ਫਾਇਦਾ ਫੁਦਾ ਕੁਛ ਇਨਕਮ ਵਗੈਰਾ?
ਵੈਸੇ ਮੈਂ ਤਾਂ ਕਦੀ ਇਨਕਮ ਕਦੀ ਮੈਂ ਆਈ ਨੀ ਇਨਕਮ ਮੇਰੀ ਵੈਸੇ ਔਨਲਾਈਨ ਕਿਉਂਕਿ ਕਦੇ ਮੈਂ ਉਸ ਸਾਬ ਨਾਲ ਕੀਤਾ ਈ ਨੀ ਬਸ ਐਜ ਅ ਫਨ ਫਨ ਲਈ ਕੀਤਾ ਜਾਦਾ ਈ ਮੈਂ ਹਾਂ ਕਿ ਅਗਰ ਬੰਦਾ ਚਾਹੇ ਤਾਂ ਆਪਾਂ ਔਨਲਾਈਨ ਪੈਸੇ ਵੀ ਕਮਾ ਸਕਦੇ ਹਾਂ ਵੇਖੋ ਟੈਕਨੋਲੋਜੀ ਕਰਕੇ ਹਨਾ ਔਨ ਚੁਨਿਟੀ ਬੜੀਆ ਮਿਲ ਜਾਂਦੀ ਵੈਸੇ ਇੰਸਟਾਗ੍ਰਾਮ ਤੋਂ ਯੂਟਿਊਬ ਤੋਂ ਕਈ ਯੂਟਿਊਬ ਤੇ ਵੀਡੀਓ ਅਪਲੋਡ ਕਰਕੇ ਕਮਾਂਦੇ ਆ ਪੈਸੇ ਬਹੁਤ ਜ਼ਿਆਦੇ ਐ ਤੇ ਆਪਾਂ ਟੈਕਨੋਲੋਜੀ ਦੀ ਹੈਲਪ ਲੈ ਕੇ ਅਪਾਂ ਪੈਸੇ ਵੀ ਕਮਾ ਸਕਦੇ ਆਂ ਵੈਸੇ ਔਨਲਾਈਨ ਵੀ ਹੈਨਾ। ਹੁਣ ਤੁਸੀਂ ਵੇਖੈ ਹੋਣੇ ਵੀ ਕਿੰਨੇ ਵੱਡੇ ਵੱਡੇ ਯੂਟਿਊਬਰ ਹੈਗੇ ਪੈਹਲਾਂ ਕਿਵੇਂ ਹੁੰਦੇ ਸੀ ਤੇ ਔਹ ਅੱਜ ਔ ਯੂਟਿਊਬਰ ਬਣ ਕੇ ਅੱਜ ਕਿੰਨੇ ਪੈਸੇ ਕਮਾ ਰੇ ਨੇ ਹਨਾ ਵੀ ਕਿੰਨਾ ਔਨਾਂ ਦੀ ਲਾਈਫ ਸੈਟਲ ਹੋ ਗਈ ਵਧੀਆ ਔਨਾਂ ਦੀ।
ਸਈ ਕਿਆ ਸਈ ਕਿਆ।
ਹਮ ਹਾਂਜੀ ਹਾਂਜੀ
ਆਪਣੇ ਲੱਕ ਦੀ ਗੱਲ ਹੁੰਦੀ ਐ ਫੇਰ ਮੈਹਨਤ ਦੀ ਗੱਲ ਹੁੰਦੀ ਹੈ ਕੋਈ ਜਿੰਨਾ ਐਫਰਟ ਕਰੇਗਾ ਔਨਾ
ਹਾਂ ਲੱਕ ਸਈ ਗੱਲ ਐ ਲੱਕ ਦੀ ਐ ਵਰਕ ਹਾਰਡ ਵਰਕ ਦੀ ਐ ਬੰਦਾ ਹਾਰਡ ਵਰਕ ਕਰੇਗਾ ਥੋੜੀ ਸਟ੍ਰੈਟਜੀ ਯੂਜ ਕਰੇਗਾ ਵੀ ਕਿਵੇਂ ਬੰਦੇ ਨੇ ਕਰਨਾ ਹਨਾ।
ਹ
ਹੂ, ਤਾਂ ਅੱਜ ਕੱਲ ਵੈਸੇ ਔਨਲਾਈਨ ਬਹੁਤ ਕਮਾ ਰੇ ਨੇ ਬੰਦੇ ਯਾਰ ਵੈਸੇ ਐਫੀਲੀਏਟ ਮਾਰਕੀਟਿੰਗ ਹੋ ਗਿਆ ਬੰਦੇ ਪ੍ਰੋਡਕਟਸ ਨੂੰ ਪ੍ਰਮੋਟ ਕਰਕੇ ਵੀ ਪੈਸੇ ਕਮਾ ਰਹੇ ਨੇ।
ਸਈ ਕਿਆ।
ਪ੍ਰੋਡਕਟ ਕਿਸੇ ਹੋਰ ਦਾ, ਬਟ ਉਹ ਪ੍ਰਮੋਟ ਕਰਕੇ ਤੇ ਉਹਨਾਂ ਨੂੰ ਕਮਿਸ਼ਨ ਮਿਲਦੀ ਐ ਵਧੀਆ।
ਹਾਂ। ਪ੍ਰਮੋਸ਼ਨਸ ਬਹੁਤ ਚੱਲਦੀ ਪਈ ਅੱਜ ਕੱਲ੍ਹ।
ਅੱਛਾ, ਆਪਾਂ ਗੂਗਲ ਐਡਸ ਦੇ ਥਰੂ ਪੈਸੇ ਕਮਾ ਸਕਦੇ ਹਾਂ ਐਡਸ ਰਨ ਕਰਵਾ ਕੇ ਹੈਨਾ। ਫੇਸਬੁੱਕ ਤੋਂ ਵੀ ਬੰਦੇ ਕਮਾਉਂਦੇ ਆ ਬਹੁਤ ਪੈਸੇ ਫੇਸਬੁੱਕ ਐਡਸ ਤੋਂ ਵੀ। ਤੁਸੀਂ ਕਦੇ ਸਟਾਰਟ ਕੀਤਾ ਵੈਸੇ ਓਨਲਾਈਨ ਕੁੱਝ ਅਰਨਿੰਗ ਵਾਸਤੇ ਕੁੱਝ ਸੋਚਿਆ ਵੈਸੇ।
ਨਈ, ਮੈਂ ਕੀਤਾ ਈ ਨਈ ਕਦੀ ਲੋੜ ਈ ਨੀ ਪਈ।
ਅੱਛਾ, ਮੈਂ ਵੈਸੇ ਇੱਕ ਬਾਰ ਬਣਾਇਆ ਸੀਗਾ ਆਪਣਾ ਯੂਟਿਊਬ ਚੈਨਲ।
ਅੱਛਾ।
ਹਾਂਜੀ, ਬਸ ਵੀਡੀਆ ਮੈਂ ਇੱਥੋਂ ਬਣੀ ਨੀ ਟਾਈਮ ਲੱਗਿਆ ਨੀ ਮੇਰੇ ਕੋਲ ਟਾਈਮ ਮਿਲਿਆ ਨੀ ਮੈਨੂੰ ਫਿਰ ਮੈਂ ਬੰਦ- ਬੰਦ ਹੀ ਕਰਤਾ ਫਿਰ ਮੈਂ ਸਟਾਰਟ ਹੀ ਨੀ ਕੀਤਾ ਦੁਬਾਰਾ। ਬ ਉਹੀ ਹੈ ਫਿਰ ਟਾਈਮ ਨਿਕਲਣਾ ਪੈਂਦਾ ਉਹਦੇ ਲਈ ਵੀ ਬੰਦਾ ਪੋਰੋਪਰ ਕਰੇ ਵਧੀਆ। ਕੰਸਿਸਟੈਂਸੀ ਬੜੀ ਜ਼ਰੂਰੀ ਹੈ ਉਹ ਦੇਤੇ।
ਸਹੀ ਕਿਹਾ।
ਹਾਂਜੀ- ਹਾਂਜੀ। ਕੰਸਿਸਟੈਂਸੀ ਬੜੀ ਇੰਪੋਰਟੈਂਟ ਹੈ ਉਹਦੇ ਵਾਸਤੇ। ਸੋਸ਼ਲ ਮੀਡੀਆ ਦੀ ਹੈਲਪ ਨਾਲ ਆਪਾਂ ਵੈਸੇ ਬਹੁਤ ਕੁਝ ਅਚੀਵ ਕਰ ਸਕਦੇ ਹਾਂ।
ਸਹੀ ਕਿਹਾ ਅਗਰ ਅਸੀਂ ਪੂਰਾ ਉਹਨੂੰ ਵਧੀਆ ਤਰੀਕੇ ਨਾਲ ਯੂਜ ਕਰੀਏ।
ਹਾਂ। ਸਹੀ ਤਰੀਕੇਿਆਂ ਨਾਲ ਯੂਜ ਕਰੀਏ ਫਿਰ ਤਾਂ ਬੈਨੀਫਿਟ ਹੀ ਆ ਬਹੁਤ। ਲਿਮਿਡ ਯੂਜ ਕਰੇ ਔਰ ਵਧੀ ਯੂ ਕਰ ਇਫੈਕਟਵ ਯੂਜ਼।
ਹੂ
ਹਾਂਜੀ- ਹਾਂਜੀ, ਬਿਲਕੁਲ।
ਹੋਰ ਦੱਸੋ?
ਬਸ ਜੀ ਵਧੀਆ।
ਅੱਛਾ।
ਹਾਂਜੀ- ਹਾਂਜੀ, ਹੋਰ ਫਿਰ ਕਦੋਂ ਆਉਣਾ ਇੱਥੇ ਕਦੋਂ, ਆਉਣਾ ਇੱਥੇ ਮੈਂ ਕਿਹਾ ਘੁੰਮਣ ਵਾਸਤੇ ਫਿਰਰ ਤੋਂ।
ਫਿਲਹਾਲ ਤੇ ਨਹੀਂ, ਫਿਲਹਾਲ ਇਗਜ਼ਾਮ ਸ਼ੁਰੂ ਹੋ ਜਾਣੇ ਆ ਦਸੰਬਰ ਚ'।
ਅੱਛਾ ਜੀ, ਅੱਛਾ- ਅੱਛਾ- ਅੱਛਾ। ਅੱਛਾ ਪ੍ਰੀਪਰੇਸ਼ਨ ਚੱਲ ਰਹੀ ਹੋਣੀ ਪੂਰੀ ਹੈ ਨਾ ਇਗਜ਼ਾਮ ਦੀ।
ਹਾਂ।
ਹੂ, ਚਲੋ ਵਧੀਆ, ਕੋਈ ਨਾ ਸਟਡੀ ਕਰੋ ਆਪਣਾ। ਸਹੀ ਆ ਸਟੱਡੀ ਵੀ ਜ਼ਰੂਰੀ ਆ, ਮੈਂ ਕਿਹਾ, ਸਟੱਡੀ ਵੀ ਜ਼ਰੂਰੀ ਆ, ਆਪਣਾ ਸਟੱਡੀ ਤੇ ਧਿਆਨ ਦਓ। ਨਾਲੇ ਘਰ ਦਾ ਕੰਮ ਵੀ ਕਰੈਰਾ ਕਰੋ ਵਧੀਆ।
ਸਹੀ -ਸਹੀ। ਅ ਚਲੋ ਠੀਕ ਹੈ ਮੈਂ ਤੁਹਾਨੂੰ ਕਰਦੀ ਹਾਂ। ਹੈਲੋ, ਹੈਲੋ,